ਜੀ, ਸਾਸ ਰੀ ਕਾਲ
ਸਸ ਰੀ ਕਾਲ, ਕੀ ਹਾਲ ਚਾਲ ਏ?
ਦੀਦੀ, ਮੇਰਾ ਵਧੀਆ, ਤੁਸੀਂ ਸੁਣਾਓ?
ਮੈਂ, ਵੀ ਵਧੀਆ
ਹੋਰ ਘਰ 'ਚ, ਠੀਕ ਸਾਰੇ
ਸਭ ਵਧੀਆ, ਠੀਕ -ਠਾਕ ਤੁਸੀਂ ਦੱਸੋ?
ਬੱਚੇ -ਬੁੱਚੇ ਠੀਕ ਸਾਰੇ ਤਾਡੇ
ਹਾਂਜੀ, ਵਧੀਆ -ਵਧੀਆ ਹੋਰ ਕੀ ਕਰਦੇ ਪੇ ਓ?
ਆਪਾਂ ਕੁਛ ਨਈ, ਬਸ ਲੰਮੇ ਪਏ ਸੀ। ਸ਼ੋਪਿੰਗ ਕਰ ਰੇ ਆਂ
ਅੱਛਾ ਸ਼ੋਪਿੰਗ, ਕੀ ਸ਼ੋਪਿੰਗ ਕਰਕੇ ਆਏ ਓ
ਫਲਿੱਪਕਾਰਟ ਤੋਂ, ਅਜੇ ਦੇਖ ਰ‌ਏ ਆਂ
ਅੱਛਾ- ਅੱਛਾ
ਹਾਂਜੀ, ਬਸ ਵਧੀਆ
ਕੀ, ਬਣਾ ਲਿਆ?
ਆਪਾਂ, ਅੱਜ ਬਣਾਇਆ ਕੜੀ- ਛੋਲੇ
ਅੱਛਾ -ਅੱਛਾ ਕੜੀ ਦੀ ਰੈਸਪੀ ਦੱਸੋ, ਕੜੀ ਕਿੱਦਾਂ ਬਣਾਈ ਦੀ, ਮੈਂ ਵੀ ਕੱਲ ਬਣਾਵਾਂਗੀ
ਓ ਤੇ ਮੈਨੂੰ ਬਣਾਣੀ ਨਈ, ਆਂਦੀ ਪਰ
ਹੋਰ
ਹੋਰ ਬਸ ਵਧੀਆ
ਹਾਂਜੀ।
ਹੋਰ ਬਸ ਵਧੀਆ, ਤੁਸੀਂ ਸੁਣਾਓ?
ਬਸ, ਮੈਂ ਵੀ ਠੀਕ ਆਂ,। ਹੋਰ ਕੀ ਕਰੀ ਜਾਂਦੇ ਓ?
ਕੁਛ ਨਈ ਬਸ, ਵਧੀਆ ਤੁਸੀਂ ਸੁਣਾਓ?
ਮੈਂ ਵੀ ਅਜ ਪਕੌੜੇ ਬਣਾਏ ਸੀ।
ਹਾਂਜੀ- ਹਾਂਜੀ ਆਪਾਂ ਨਾ ਸ਼ੇਕ ਬਣਾਣ ਲੱਗੇ ਸੇਕ ਸ਼ੇਕ ਦੀ ਰੈਸਿਪੀ, ਦੱਸ ਦਿਓ ਥੋੜ੍ਹੀ ਜਿਹੀ
ਹਾਂਜੀ, ਸ਼ੇਕ ਨੂੰ ਨਾ, ਕਿਹੜਾ ਸ਼ੇਕ ਬਣਾਣ ਲੱਗੇ ਤੁਸੀਂ?
ਬਿਸਕੋਫ- ਬਿਸਕਿਟ
ਅੱਛਾ -ਅੱਛਾ ਤੁਸੀਂ ਰੈਸਪੀ ਪੁੱਛਣੀ ਏ
ਹਾਂਜੀ- ਹਾਂਜੀ ਰੈਸਪੀ, ਦੱਸ ਦੋ ਵਧੀਆ ਜੀ
ਹਾਂਜੀ, ਬਿਸਕੌਫ ਬਿਸਕਿਟ ਲੈ ਕੇ ਨਾ
ਹਾਂਜੀ।
ਓਨੂੰ ਬੀਟ ਕਰ ਲੈਣਾ, ਪਹਿਲੇ ਥੋੜਾ ਸਾ ਦੁੱਧ ਪਾ ਕੇ ਨਾ
ਹਾਂਜੀ -ਹਾਂਜੀ
ਤੇ, ਫਿਰ ਓਦੇ ਵਿੱਚ ਨਾ ਬੀਟ ਕਰਕੇ, ਥੋੜ੍ਹੀ ਜੀ ਚੀਨੀ ਪਾ ਦੋ
ਹਾਂਜੀ।
ਤੇ ਫਿਰ ਨਾ ਓਨੂੰ, ਦੁੱਧ ਪਾ ਕੇ ਤੇ ਬੀਟ ਕਰ ਲੋ
ਅੱਛਾ-ਅੱਛਾ-ਹਾਂਜੀ ਚਲੋ ਠੀਕ ਐ ਫਿਰ, ਓਤਵ ਫਿਰ ਕੀ ਕੈਂਦੇ ਆ
ਹੋਰ ਸੁ-
ਹੋਰ ਵਦੀਆ
ਕੀ ਸ਼ੋਪਿੰਗ ਕਰਕੇ ਆਏ ਓ ਤੁਸੀਂ?
ਅਪਨੇ, ਅਪਨੇ ਦੀਦੀ ਵਸਤੇ ਨਾ, ਏਨੇ ਨਾ- ਦੀਦੀ ਨੇ ਤੇ ਲਿਤੇ ਸੀ ਕੁੜਤੀ- ਕੁੜਤੀਆਂ।
ਅੱਛਾ-ਅੱਛਾ
ਹਾਂਜੀ
ਠੀਕ ਮੋਲ ਤੋਂ ਲੈ ਕੇ ਆਏ ਕੁੜਤੀਆਂ?
ਹਾਂਜੀ ਮੋਲ ਗਏ ਸੀ ਨਾਇਕਾ
ਓਕੇ ਠੀਕ, ਹੋਰ ਸੁਨਾਓ
ਬਸ ਵਦੀਯਾ
ਹਾਂਜੀ ਠੀਕ- ਠਾਕ ਵਧੀਆ
ਫੇਸ ਵੋਸ਼ ਵੀ ਲਿੱਤਾ ਆਪਾਂ ਫੇਸ ਵੋਸ਼
ਅੱਛਾ-ਅੱਛਾ, ਕਿਉਂ ਫੇਸ ਵਾਸ਼ ਕਿਉਂ ਲੀਤਾ ਤੁਸੀਂ
ਫੇਸ ਵੋਸ਼ ਆਪਾਂ ਲਿੱਤਾ ਏਕਨੇ ਵਾਲਾ ਫੇਸ ਵਾਸ਼
ਅੱਛਾ-ਅੱਛਾ ਪਿੰਪਲ ਹੋਏ ਦੇ ਨੇ?
ਹਾਂਜੀ-ਹਾਂਜੀ
ਠੀਕ ਆ ਠੀਕ ਏ
ਹਾਂਜੀ
ਹੋਰ ਸੁਨਾਓ
ਵਧੀਆ-ਵਧੀਆ
ਅਸੀਂ ਕੱਲ-ਕੱਲ ਜਾਣਾ ਘੁੰਮਣ
ਆਪਾਂ ਤੇ ਹੁਣ ਚੱਲੇ ਹਾਂ ਬਸ ਦੇਖੋ ਬੱਚੇ ਰੋਂਦੇ ਪਏ ਸੀ ਆਪਾਂ ਕਹੀਏ ਕਸ਼ਮੀਰ ਈ ਲੈ ਜਈਏ ਬੱਚਿਆਂ ਨੂੰ
ਅੱਛਾ-ਅੱਛਾ ਨਈ ਮੈਂ ਤੇ ਹੁਨ ਘੁੰਮ ਕੇ ਆਈ ਗੋਆ ਗਈ ਸੀ ਮੈਂ ਤੇ ਓਥੇ ਇੰਨੀ ਗਰਮੀ-ਇੰਨੀ ਗਰਮੀ ਸੀ ਓਥੇ ਇੰਨੀ ਗਰਮੀ
ਅੱਛਾ ਬ ਬੜੀ ਗਰਮੀ ਹੋਇ ਦੀ ਏ ਬੜੀ ਗਰਮੀ ਹੋਈ ਦੀ ਵੈਸੇ ਵੀ
ਹਾਂਜੀ-ਹਾਂਜੀ
ਹਾਂਜੀ ਬੜੀ ਗਰਮੀ ਹੋਈ ਦੀ ਅ, ਸਾਡੇ ਇੱਧਰ ਵੀ ਨਾ ਇੰਡੀਆ ਚ' ਏਨੀ ਗਰਮੀ ਹੋਈ ਦੀ ਏ ਨਾ ਕੀ ਪੁੱਛੋ ਇ ਨਾ ਮਤਲਬ ਬੰਦੇ ਸੜਦੇ ਪਏ ਆ
ਤੇ ਰੇਂਦੇ ਤੇ ਪੈਂਜੀ ਅਸੀਂ ਵੀ ਇੰਡੀਆ ਇਚ ਹੀ ਆ
ਹਾਂਜੀ, ਏਸ ਕਰਕੇ ਆਪਾਂ ਜਾਂ ਫਿਰ ਮਨਾਲੀ ਜਾਵਾਂਗੇ ਜਾਂ ਫਿਰ ਕਸ਼ਮੀਰ ਜਾਵਾਂਗੇ
ਠੀਕ ਹੈ-ਠੀਕ ਏ
ਬੱਚੇ ਰੋਂਦੇ ਪਏ ਆ ਜਾਂ ਫੇਰ ਆਪਾਂ ਚੱਲ ਜਾਂਗੇ ਦੁਬਈ-ਦੁਬਈ ਘੁੰਮ ਆਵਾਂਗੇ ਥਾਈਲੈਂਡ ਥੂਈਲੈਂਡ
ਹਾਂ ਨਈ ਦੁਬਈ ਵੀ ਗਰਮੀ ਹੋਨੀ ਅ।
ਹਾਂਜੀ, ਦੁਬਈ ਵੀ ਗਰਮੀ ਹੋਣੀ ਏ। ਆਪਾਂ ਜਾਂ ਸੋਚਦੇ ਪਏ ਕਸ਼ਮੀਰ ਜ ਤੇ ਮਨਾਲੀ
ਅੱਛਾ-ਅੱਛਾ ਕਸ਼ਮੀਰ ਘੁੰਮ ਕੇ ਆਓ ਤੁਸੀਂ
ਹਾਂਜੀ ਕਸ਼ਮੀਰ ਤੇ ਵੈਸੇ ਟੀ ਟਿਕਟ ਪੰਜਾ ਰੁਪਏ ਟਿਕਟ ਏ
ਅੱਛਾ-ਅੱਛਾ
ਹਾਂਜੀ
ਹੋਰ ਲੇਹ ਲਦਾਖ ਜਾਓ, ਕਸ਼ਮੀਰ ਜਾਓ
ਹਾਂ ਲੈ ਲਦਕ ਵੀ ਵਧੀਆ ਐ।
ਹਾਂ, ਹੋਰ ਸੁਣਾਓ?
ਹੋਰ ਵਧੀਆ।
ਹਾਂਜੀ ਬਸ ਵਧੀਆ ਠੀਕ- ਠਾਕ ਹੈ ਮੈਂ ਵੀ ਸੂਟ ਲੈ ਕੇ ਆਈ ਸੀ, ਬੜੇ ਸੋਹਣੇ-ਸੋਹਣੇ।
ਅੱਛਾ-ਅੱਛਾ।
ਹਾਂ ਹੁਣ ਕੱਲ ਸੂਆਣੇ ਦੇ ਕੇ ਆਨੇ ਨੇ ਮੈਂ।
ਅੱਛਾ-ਅੱਛਾ।
ਹੂ।
ਹੂ।
ਤੁਸੀਂ ਨੀ ਸੂਟ ਸਵਾਇਆ ਕੋਈ?
ਮੇਰੀ ਦੀਦੀ ਨੇ ਸਫਾਇਆ, ਦੀਦੀ ਨੇ ਸਵਾਦੀ ਪਈ ਵੀ ਐ ਨਾ। ਵਿਆਹ ਵੀ ਬੜੇ ਆਣ ਲੱਗੇ ਐ।
ਅੱਛਾ -ਅੱਛਾ, ਠੀਕ ਐ ਕੇ ਮੈਂ ਵੀ ਸੂਟ ਸੁਆਏ ਨੇ ਬਹੁਤ ਸੋਹਣੇ -ਸੋਹਣੇ।
ਅੱਛਾ- ਅੱਛਾ।
ਹੋਰ ਸੁਣਾਓ?
ਤੁਸੀਂ ਸੁਣਾਓ? ਹਾਡੇ ਤੇ ਵਧੀਆ ਸਾਰੇ।
ਕੱਲ ਤੇ ਤੁਸੀਂ ਕਾਲੇ ਛੋਲੇ ਬਣਾਇਆ ਜੇ।
ਕਾਲੇ ਛੋਲੇ ਠੀਕ ਹੈ ਠੀਕ।
ਹਾਂ ਮੈਂ ਤੁਹਾਨੂੰ ਦੱਸਦਾਂ ਗੀ।
ਠੀਕ ਹੈ ਠੀਕ, ਅੱਛਾ ਠੀਕ ਐ।
ਹਾਂ। ਹੋਰ ਦੱਸੋ?
ਹੋਰ ਵਧੀਆ?
ਹਾਂਜੀ, ਠੀਕ- ਠਾਕ।
ਹਾਂ ਹਾਂਜੀ ਕੀ ਠੀ ਗੂਡ
ਤੁਸੀਂ, ਹਾਂਜੀ
ਬੋਲੋ ਤੁਸੀਂ ਬੋਲੋ?
ਕੁੜਤੀ ਕਿਹਦੇ ਕੋਲ ਲੈ ਕੇ ਆਏ ਹੋ ਤੁਸੀਂ?
ਆਪਾਂ ਗਏ ਤੇ ਸੀ, ਇੱਧਰ ਮੋਲ ਗਏ ਸੀ ਆਪਾਂ ਨਾ ਨਾਇਕਾ ਗਏ ਸੀ, ਨਾਇਕਾ ਪਰਫਿਊਮ, ਪਰਫਿਊਮ ਹੀ ਲੈ ਲਿਆ ਆਪਾਂ।
ਅੱਛਾ-ਅੱਛਾ ਠੀਕ ਹੈ।
ਹਾਂਜੀ।
ਹੋਰ? ਨਾਇਕਾ ਦੇ ਵੀ ਅੱਛੇ ਐ।
ਹਾਂਜੀ, ਨਾਇਕਾਾਂ ਤੋਂ ਵਧੀਆ ਹੁੰਦੇ, ਆ ਪਰਫਿਊਮ ਵਗੈਰਾ।
ਹਾਂਜੀ।
ਹਾਂਜੀ।
ਹੋਰ ਸੁਣਾਓ? ਕੱਲ ਕਿੱਥੇ ਚਾਲੇ ਘੁੰਮਣ ਫਿਰ?
ਕੱਲ ਆਪਾਂ ਦੇਖਦੇ ਐ, ਦੇਖਦੇ ਐ ਆਪਾਂ ਜਾਈਏ ਕਿੱਥੇ? ਛੁੱਟੀਆਂ ਪਈਆਂ ਹੋਈਆਂ, ਦੇਖਦੇ ਐ ਜਾਈਏ
ਹਾਂ ਹਾਂਜੀ ਘੁੰਮ ਕੇ ਆਓ, ਬੜੀ ਅੱਛੀ -ਅੱਛੀ ਜਗ੍ਹਾ ਤੇ ਮੋਲ ਵਗੈਰਾ ਚ ਜਾਓ।
ਮੈਂ ਸੋਚਦਾ ਕੁ ਜੰਮੂ- ਕਸ਼ਮੀਰ ਜਾਈਏ।
ਹਾਂ ਕਸ਼ਮੀਰ ਵੀ ਘੁੰਮਿ ਆਓ ਤੁਸੀਂ ਨਾ
ਹਾਂਜੀ, ਉਹ ਵੀ ਵਧੀਆ ਕਸ਼ਮੀਰ ਵੀ।
ਹਾਂਜੀ।
ਹੂੰ--ਹੂੰ
ਹੋਰ ਸੁਣਾਓ?
ਬੱਚੇ ਸਾਰੇ ਵਧੀਆ, ਘਰ ਚ ਤੁਹਾਡੇ?
ਹਾਂਜੀ, ਹਾਂਜੀ, ਠੀਕ- ਠਾਕ ਵਧੀਆ ਨੇ।
ਤਾਡੇ ਵੀ ਵਧੀਆ ਏ।
ਹਾਂਜੀ।
ਹਾਂਜੀ,
ਹੋਰ ਸੁਣਾਓ?
ਬਸ ਵਧੀਆ।
ਮੈਂ ਵੀ ਕੱਲ ਬਰਗਰ ਖਾਣ ਜਾਵਾਂਗੀ, ਮੇਰਾ ਬੜਾ ਮਨ ਕਰਦਾ ਐ, ਬਰਗਰ ਖਾਣ ਚਨਾ
ਹਾਂਜੀ, ਹਾਂਜੀ।
ਬੋਤ ਮਨ ਏ ਮੇਰਾ ਨਾ
ਹੂੰਮ ਮ
ਤੁਸੀਂ ਕਿੱਥੋਂ ਖਾ ਕੇ ਆਂਦੇ ਓ?
ਆਪਾਂ ਤੇ ਖਾ ਕੇ ਆਂਦੇ ਆ ਜਾਂ ਫਿਰ ਬਰਗਰ ਕਿੰਗ, ਜਾਂ ਫਿਰ ਮੈਗਜੀ ਚਲੇ ਜਾਂਦੇ ਆ।
ਅੱਛਾ, ਠੀਕ ਏ। ਮੈਂ ਵੀ ਕੱਲ ਹੋਰ ਕੇ ਆਦੀ ਆ ਬਰਗਰ- ਕਿੰਗ ਵਗੈਰਾ ਨਾ।
ਹਾਂਜੀ, ਹਾਂਜੀ
ਹਾਂਜੀ।
ਦੱਸ ਪੀਜ਼ਾ ਕੀਦਾ ਸਵਾਦ ਹੁੰਦਾ ਏ, ਪੀਜ਼ਾ।
ਪੀਜ਼ਾ ਤੁਸੀਂ ਡੋਮੀਨੋਜ਼ ਤੋਂ ਖਾਓ।
ਅੱਛਾ, ਹੋਰ ਕੋਈ ਵਧੀਆ ਨੀ ਹੁੰਦਾ। ਹੋਰ ਕੁੱਛ, ਹੋਰ ਕੋਈ ਵਧੀਆ ਨੀ ਹੁੰਦੀ ਜਗ੍ਹਾ ਮਤਲਬ।
ਹੋਰ ਹੈਲੋ- ਫੂਡ ਵੀ ਅੱਛਾ ਹੁੰਦਾ ਏ ਪੀਜ਼ਾ ਨਾ।
ਅੱਛਾ, ਅੱਛਾ
ਹਾਂਜੀ।
ਹੂੰਮ
ਹੋਰ ਦੱਸੋ?
ਅੱਛਾ, ਤੈਨੂੰ ਮੈਂ ਦੱਸਾਂ ਕੱਲ ਦੱਸਾ ਕੀ ਹੋਇਆ।
ਹਾਂ ਕੀ ਹੋਇਆ?
ਕੱਲ ਮੈਂ ਜਾਂਦਾ ਪਿਆ ਸੀ ਐਕਟਿਵਾ ਤੇ।
ਅੱਛਾ।
ਹਾਂਜੀ, ਤੇ ਕੀ ਕੈਂਦੇ ਆ, ਉੱਧ ਨਾ ਮੇਰੇ ਹੋ ਗਿਆ ਪੈਰ ਸਲਿੱਪ।
ਅੱਛਾ।
ਟੈਰ ਸਲਿਪ ਤੇ ਮੈਂ ਇੰਨੀ ਜ਼ੋਰ ਦੀ ਡਿੱਗਾ, ਇੰਨੀ ਜ਼ੋਰ ਦੀ।
ਅੱਛਾ, ਅੱਛਾ
ਮੇਰੀ ਬਜਰੀ ਵੱਜੀ ਇੰਨੀ ਜ਼ੋਰ ਦੀ ਮਤਲਬ ਲੱਤਾਂ ਬਾਵਾਂ ਤੇ। ਛਿੱਲੇ ਗੇ ਸਾਰੇ ਪੈਰ ਮੇਰੇ ਤੇ, ਹਾਂਜੀ ਬਚਾਅ ਹੋ ਗਿਆ ਬੜਾ।
ਅੱਛਾ, ਅੱਛਾ ਚਲੋ ਸਈ ਐ।
ਪਤਾ ਨੀ ਕਿਦੀ ਨਜ਼ਰ ਲੱਗੀ, ਕੱਲ ਆਪਾਂ ਗਏ ਹਵੇਲੀ ਉੱਧਰ ਮੈਂ ਜਾਂਦਾ ਪਿਆ। ਭੱਜ ਕੇ, ਭੱਜ ਕੇ ਜਾਂਦਾ ਪਿਆ ਮੈਂ ਤੇ ਮੈਂ ਇੰਨੀ ਜ਼ੋਰ ਦੀ ਡਿੱਗਾ।
ਅੱਛੇ, ਅਛੇਆ।
ਹਾਂਜੀ।
ਠੀਕ ਐ ਠੀ
ਹਾਂਜੀ।
ਹੋਰ?
ਅੱਜ-ਅੱਜ ਆਪਾਂ ਗਏ ਸੀ ਆ ਰੈਡ ਟੇਪ, ਲੈ ਕੇ ਆਏ ਆ ਆਪਾਂ ਕੋਈ ਸਮਾਨ-ਸਮੂਨ।
ਅੱਛਾ-ਅੱਛਾ, ਕੇੜਾ ਸਮਾਨ ਲੈ ਕੇ ਆਇਓ?
ਆਪਾਂ ਲੈ ਕੇ ਆਏ ਸੀ ਕਰੋਕਸ, ਲੈ ਕੇ ਆਏ ਸੀ ਕਰੋਕਸ।
ਅੱਛਾ-ਅੱਛਾ।
ਹਾਂਜੀ।
ਠੀਕ ਐ। ਕੱਲ ਮੈਂ ਵੀ ਲੈਕੇ ਆਨੀ ਆ।
ਹਾਂਜੀ?
ਮੈਂ ਕਿਆ, ਕੱਲ ਮੈਂ ਵੀ ਲੈ ਕੇ ਆਣੇ ਨੇ ਕਰੋਕਸ।
ਅੱਛਾ ਹਾਂਜੀ, ਉੱਧਰੋਂ ਲੈ ਕੇ ਆਇਆ ਆਇਓ ਤੁਸੀਂ ਰੈਡ ਟੇਪ ਤੋਂ, ਉਧਰੋਂ ਬੜੇ ਵਧੀਆ ਹੁੰਦੇ ਆ।
ਅੱਛਾ-ਅੱਛਾ, ਠੀਕ ਐ ਠੀਕ।
ਹਾਂਜੀ, ਜਾਂ ਫਿਰ ਤੁਸੀਂ ਲੈ ਜਾਂ ਫਿਰ ਤੁਸੀਂ ਲੈ ਕੇ ਆਏਓ ਕਰੋਕਸ, ਕੰਪਨੀ ਦੇ। ਓਦੇ ਵੀ ਵਧੀਆ ਹੁੰਦੇ ਆ। ਓਦਾ ਇੱਕ ਅਡੀਸ਼ਨ ਆਇਆ, ਲੈਗੋ ਅਡੀਸ਼ਨ, ਓ ਬੜਾ ਵਧੀਆ ਏ।
ਅੱਛਾ-ਅੱਛਾ, ਠੀਕ ਐ, ਕੱਲ੍ਹ ਮੈਂ ਜਾਵਾਂਗੀ।
ਹਾਂਜੀ, ਹਾਂਜੀ।
ਹਾਂ। ਹੋਰ ਸੁਣਾਓ, ਚਲੋ ਫੇਰ ਮੈਂ ਤੁਹਾਨੂੰ ਕਰਾਂਗੀ ਫਿਰ ਫੋਨ, ਠੀਕ ਹੈ।
ਠੀਕ ਏ, ਠੀਕ ਏ।
ਓਕੇ,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
ਹਾਂਜੀ, ਹਾਂਜੀ।